ਦੋ
ਹਾਂਜੀ ਸਾਸ ਸ਼੍ਰੀ ਕਾ ਪਾਜੀ।
ਚੱਲਦੀ
ਵਧੀਆ-ਵਧੀਆ ਤੁਸੀਂ ਸੁਣਾਓ ਠੀਕ ਓ। ਫੈਮਲੀ ਠੀਕ ਏ ਤੁਆਡੀ।
ਹਮ ਹਮਮ
ਪਾਜੀ ਤੁਆਡੀ ਆਵਾਜ਼ ਜੀ ਕੱਲ ਨੌ ਵੱਜ ਗਏ ਆਰਾਮ ਨਾਲ
ਹਾਂਜੀ-ਹਾਂਜੀ ਮੈਂ ਕੈ ਰਿਆ ਪਾਜੀ ਬੋਤ ਵਧੀਆ ਹੋਰ ਤੁਸੀਂ ਸੁਣਾਓ ਠੀਕ ਓ।
ਹਾਂਜੀ ਵਧੀਆ-ਵਧੀਆ ਚੜ੍ਹਦੀ ਕਲਾ ਮੇਰ ਬਾਬੇ ਦੀ।
ਤੈਨੂੰ ਚਾਈਦੀ ਏ।
ਅੱਜ ਕਿਵੇਂ ਯਾਦ ਕਰ ਲਿਆ ਤੁਸੀਂ?
ਦੱਸ ਯਾਰ ਕੀ ਮੈਂ ਪਰਾ ਦੀ ਯਾਦ ਆ ਰਹੀ ਸਵੇਰੇ ਉੱਠਿਆ ਸੀਂ ਜਲਦੀ ਜਿੰਮ-ਜੁਮ ਜਾਂਦੇ ਆ ਨਾ ਸਵੇਰੇ ਜਲਦੀ ਓਠ ਗਏ।
ਅੱਛਾ।
ਹਾਂਜੀ ਤੁਾਨੂੰ ਤੁਸੀਂ ਜਾਂਦੇ ਓ ਤੁਆਨੂੰ ਵੀ ਜਾਣਾ ਚਾਈਦਾ ਪਾਜੀ ਬੋਤ ਵਧੀਆ ਮਤਲਬ ਹੈਲਥ ਰੇਂਦਾ ਬੰਦਾ ਜਲਦੀ ਉੱਠ ਕੇ ਨਾ ਕਈ ਫਾਇਦੇ ਨੇ ਜਲਦੀ ਉੱਠਣ
ਹਾਂਜੀ ਮੈਂ ਜਾਣਾ, ਹਾਂਜੀ-ਹਾਂਜੀ ਮੈਂ ਜਾਣਾ ਆਪਣਾ ਰੋਜ਼। ਯੋਗਾ-ਯੋਗਾ ਕਲਾਸਿਸ ਜਾਣਾ ਸਵੇਰੇ
ਹਾਂਜੀ ਯੋਗਾ ਚਲੇ ਜਾਨਾ ਜੀ ਮੈਡੀਟੇਸ਼ਨ ਕਰਨਾ ਵੀ ਬੋਤ ਵਧੀਆ ਸਰੀਰ ਸਾਡਾ ਸਵਸਥ ਰੇਂਦਾ ਐ, ਯੋਗਾ
ਬਿਲਕੁਲ ਯੋਗਾ ਨਾਲ ਫਿੱਟ ਰੇਂਦਾ ਸ ਸਰੀਰ ਪਾਜੀ ਅਪਣਾ ਫਲੈਕਸੀਬਲ ਮਤਲਬ ਆਪਾਂ ਫਿਟ ਰੇਂਣੇ ਆ।
ਸਈ ਗੱਲ ਐ ਪਾਜੀ ਬੋਤ ਵਧੀਆ ਮਜ਼ਾ ਮਤਲਬ ਪੂਰਾ ਬੰਦਾ ਹੈਲਦੀ ਰੈਂਦਾ ਪਤਾ ਲੱਗਦਾ ਵੀ ਬੰਦਾ ਕਿ ਮਤਲਬ ਨੀ ਤੇ ਬੰਦੇ ਨੂੰ ਬਾਰ ਦਾ ਵੀ ਨੀ ਖਾਣਾ ਚਾਈਦਾ ਪਾਈ ਜਾਂਦਾ।
ਹਾਂਜੀ।
ਬਣਦਾ ਐ ਕੀ ਫਾਸਟ ਫੂਡ‌ ਤਲਿਆ ਹੋਇਆ ਫੂਡ ਹੁੰਦਾ ਕੋਈ। ਅੱਛੀ ਓ ਕੁਆਲਿਟੀ ਵੀ ਨ ਏਨੀ ਯੂਜ ਕਰਦੇ ਕਾਰ ਆਪਣਾ ਦਾਲ ਰੋਟੀ ਖਾਓ ਜੋ ਬਾਰ ਖਾਣਾ ਓ ਚੀਜ਼ ਘਰ ਬਣਵਾ ਲੋ।
ਨਈ ਪਾਜੀ ਰੈਸਟੋਰੈਂਟ ਵਾਲੇ ਠੀਕ ਕਰਦੇ ਨੇ ਪਾਜੀ ਜੇੜੇ ਆ ਹੁੰਦੇ ਨਾ
ਹਾਂਜੀ-ਹਾਂਜੀ, ਹਾਂਜੀ ਓ ਤੇ ਹੈ।
ਥੋੜਾ ਹਾਈਜੀਨ ਥੋੜਾ ਘੱਟ ਈ ਰੱਖਦੇ ਨੇ ਆ।
ਸਈ ਗੱਲ ਏ। ਰੈਸਟੋਰੈਂਟ ਵਾਲੇ ਹਾਈਜੀਨ ਪੂਰਾ ਰੱਖਦੇ ਨੇ ਹਜੀਨ ਔਰ ਬਿਜ਼ਨਸ ਦਾ ਸਾਨੂੰ ਤਯਾਨ ਵੀ ਰਖਣਾ ਚਾਈਦਾ ਪਾਜੀ।
ਹਾਂਜੀ।
ਹਾਂਜੀ। ਤੇ ਨਈ ਰੱਖਾਂਗੇ ਫੇਰ ਆਪਾਂ ਹੀ ਓ ਰਵਾਂਗੇ ਸਾਨੂੰ ਆਪਣੇ ਨੇਲਸ ਵੀ ਕੱਟਨੇ ਚਾਈਦੇ ਨੇ ਪਾਜੀ ਹਾਈਜੀਨ ਤੇ ਓਈ ਏ।
ਹਾਂਜੀ-ਹਾਂਜੀ।
ਹੋਰ ਵਧੀਆ ਮਤਲਬ ਅੱਛਾ ਖਾਣਾ ਖਾਣਾ ਚਾਈਦਾ ਦਾਲ ਦੀ ਘਰ ਰੋਟੀ ਖਾਓ ਜੋ ਚੀਜ਼ ਬਜ਼ਾਰੋਂ ਲੈਣੀ ਏ, ਓ ਕਾਰ ਬਣਵਾ ਲੋ।
ਹਾਂਜੀ ਕਲੀ ਓਈ ਤੇ ਕਲੀਨਨੈਸ ਦਾ ਧਿਆਨ ਰੱਖਣਾ ਚਾਈਦਾ ਹਾਈਜੀਨ ਦਾ ਪ੍ਰੋਪਰ
ਹਾਂਜੀ ਭਾਜੀ।
ਹੋਰ ਮੁੰਡੇ ਠੀਕ ਆ ਤੁਹਾਡੇ
ਹਾਂਜੀ-ਹਾਂਜੀ ਬੋਤ ਵਧੀਆ ਇੱਕ ਤਾਂ ਦਿੱਲੀ ਆ ਜੋਬ ਲੱਗਿਆਂ ਦਾ। ਓ ਡਾਕਟਰ ਨਾਲ ਹੀ ਹੈਗਾ ਇੱਕ ਨਾ ਵੱਡਾ ਡਾਕਟਰ ਹੈ ਉਨਾ ਨਾਲ ਲੱਗਿਆਂ ਦਾ। ਮਤਲਬ ਉਨਾਂ ਦਾ ਮਤਲਬ ਨਾਲ ਈ ਬੈਂਦਾ।
ਓਕੇ ਬੋਲ ਗਿਆ।
ਹਾਂਜੀ
ਦੂਸਰਾ ਬੱਚਾ ਕੀ ਕਰਦਾ।
ਦੂਸਰਾਂ ਟਵੈਲਥ 'ਚ ਹੈਗਾ ਮਤਲਬ ਪੜ੍ਹਾਈ ਕਰਦਾ ਵੇ। ਉਨੂੰ ਵੀ ਮੈਂ ਕੈਂਦਾ ਸਵੇਰੇ ਜਿੰਮ ਜਾਇਆ ਕਰ ਜਿੰਮ ਜਾਣਾ ਬੜਾ ਵਧੀਆ ਮਤਲਬ ਆਪਣਾ ਰੋ
ਹਾਂਜੀ ਪਾਜੀ ਉਨੂੰ ਕੋ ਫ ਫਿਟ ਰਏਗਾ ਵਧੀਆ ਰਏਗਾ ਜਿੰਮ ਜਾਇਆ ਕਰੇ।
ਬੋਤ ਵਧੀਆ ਰੈਂਦਾ ਪਾਜੀ ਜਿਮ ਤੇ ਮੈਂ ਉਨਾਂ ਤਿੰਨ ਦਿਨ ਦਾ ਜਾ ਰਿਆ ਬੜਾ ਮੈਨੂੰ ਮਤਲਬ ਵਧੀਆ ਲੱਗਿਆ ਤਿੰਨ ਦਿਨ ਕੀ ਹਫ਼ਤਾ ਹੀ ਹੋ ਗਿਆ।
ਹੂੰ ਨਾ ਮਿੰ ਤੇ- ਮਿੰ ਤੇ ਪੰਜ ਮ੍ਹੀਨੇ ਹੋ ਗਏ ਪਾਜੀ ਜਿੰਮ ਜਾਂਦਿਆਂ।
ਬੋਹ ਵਧੀਆ ਗੱਲ ਪਾਜੀ ਮੈਂ ਹੋਣ ਸ਼ੁਰੂ ਕੀਤੇ। ਕਿੱਥੇ ਜਾਂਦੇ ਹੋ ਕੱਠੇ ਕਰਨੀ ਏ ਹਾਂਜੀ ਕਿੱਥੇ ਜਾਂਦੇ ਹੋ।
ਮੈਂ ਜਾਨਾ ਸਪੋਰਟ ਸਟਾਰ 'ਚ
ਮੈ ਤੇ ਜਾਨਾ।
ਛੇ ਹਜਾਰ ਆ ਪਾਜੀ। ਹੈਲੋ
ਹਾਂਜੀ ਪਾਜੀ ਮੈਂ ਕੈ ਰਿਆ ਕੱਠੇ
ਤੁਡਾ ਨੈਟ ਨਈ ਚੱਲ ਰਿਆ ਭਾਜੀ।
ਹਾਂਜੀ-ਹਾਂਜੀ ਪਾਜੀ ਮੈਂ ਕੈ ਰਿਆ ਕੱਠੇ ਚੱਲਣੇ ਜਿਮ
ਹਾਂਜੀ ਭਾਜੀ ਚਲੋ ਮੈਂ ਕਿਆ ਨਸ਼ਾਰ ਜੀ ਮਾਜੋ ਮੇਰੀ ਦੋਨੋ ਸਾਮਣੇ ਆਂ।
ਚਲੀਏ ਫੇਰ ਮੈਂ ਤੇ ਕੈ ਰਿਆ ਵੀੇਰਾ ਵੀ ਕੱਲੇ ਨਾ ਮਜਾ ਜਿਹਾ ਵੀ ਨੀ ਆਂਦਾ ਕੱਠੇ ਸਾਰਿਆਂ ਨਾਲ ਮਤਲਬ ਤੁਹਾਡੇ ਨਾਲ ਜਿੰਮ ਵੀ ਸਈ ਹੋ ਜਾਏਗੀ।
ਹਾਂਜੀ ਬਿਲਕੁਲ-ਬਿਲਕੁਲ ਮੈਂ ਕਿਆ ਨਾ ਚਲੋ ਮੈਂ ਸਵੇਰੇ ਪੰਜ ਵਜੇ ਜਾਂਨਾ। ਪੰਜ ਵਜੇ ਪੈਲੇ ਮੈਂ ਸੈਰ ਕਰਨ ਜਾਣਾ ਟਊਨ ਪਾਰਕ ਮੈ ਡੀਟੇਸ਼ਨ ਕਰਨ ਨਾ ਤੇ ਯੋਗਾ ਕਰਨਾ। ਤੇ ਆਪਣਾ ਫਿਰ ਜਿੰਮ ਜੁਮ ਕਰਕੇ ਆਪਣਾ ਕੰਮ ਆਪਣਾ ਉਥੇ ਦਫ਼ ਚਲੀ ਜਾਂਦਾ ਫੈਕਟਰੀ
ਸਈ ਗੱਲ ਏ ਭਾਜੀ ਬੋਤ ਵਧੀਆ ਰੂਟੀਨ ਬਣਾਈ ਜੇ ਤੁਸੀਂ ਜਿੰਮ ਤੇ ਬੰਦੇ ਨੂੰ ਛਡਣੀ ਨੀ ਚਾਈਦੀ ਮੈਡੀੇਸ਼ਨ ਏ ਓ।
ਬਿਲਕੁਲ ਭਾਜੀ ਬਿਲਕੁਲ ਜਿੰਮ ਆ ਕੇ ਅੰਦਰ ਫਿਟ ਰਏਗਾ ਬੰਦਾ ਉੱਪਰ ਪਾਣੀ ਦਾ ਇਨਟੇਕ ਪ੍ਰੋਪਰ ਰਖੇ ਸਾਡੀ ਬੋਡੀ ਇੰਨੀ ਵਧੀਆ ਰਏਗੀ ਨਾ ਤੁਹਾਨੂੰ ਕੀ ਦੱਸਾਂ ਤੁਸੀਂ ਸਾਰਾ ਦਿਨ ਐਕਟਿਵ ਰਹੋਗੇ।
ਬੋਡੀ ਇੰਨੀ ਹਾਈਰੇਟਡ ਰੈਂਦੀ ਹੈ ਭਾਜੀ ਪਾਣੀ ਪੀਣ ਨਾਲ ਬੰਦਾ ਹੈਲਦੀ ਰੈਂਦਾ। ਅੱਠ ਲੀਟਰ ਹਾਂਜੀ ਮੂੰਹ ਤੇ ਗਲੋ ਲਿਆਂਦਾ। ਪਾਣੀ ਇੰਨਾ ਵਧੀਆ ਏਕ ਦਿਨ ਆਣ ਦਿੰਦਾ ਹਾਂਜੀ ਤੇ ਵਧੀਆ ਰਏਗਾ। ਹਾਂਜੀ-ਹਾਂਜੀ ਬਿਲਕੁਲ ਸਈ ਗੱਲ ਏ ਪਾਜੀ ਹਾਂਜੀ। ਬੰਦੇ ਨੂੰ ਮਤਲਬ ਨਾ ਇਹੀ ਚੀਜ਼ਾਂ ਦਾ ਧਿਆਨ ਦੇਣਾ ਚਾਈਦਾ ਫੋਨ-ਫੋਨ 'ਚ ਘੱਟ ਦੇਣਾ ਚਾਈਦਾ ਮਤਲਬ ਚਲਾਓ। ਬੰਦੇ ਦੇ
ਹਾਂਜੀ ਪਾਜੀ-ਪਾਜੀ ਆਪਣੇ ਬੰਦੇ ਨੂੰ ਪੈਲਾਂ ਆਪਣੇ ਸਰੀਰ ਤੇ ਧਿਆਨ ਦੇਣਾ ਚਾਈਦਾ ਆਪਣਾ ਸਰੀਰ ਫਿਰ ਰੱਖਣਾ ਹੈਲਦੀ ਰੱਖਣਾ ਜੇੜੇ ਆਪਣਾ ਬੈਕਟੀਰੀਆ ਵਾਇਰਸ ਆਂਦੇ ਨੇ ਓ ਕਿਉ ਆਂਦੇ ਨੇ। ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਕਿਉਂਕਿ ਆਪਾਂ ਹੈਲਦੀ ਚੀਜ਼ ਨਈ ਖਾਂਦੇ ਹੈਲਦੀ ਚੀਜ਼ ਹੈਗੀ ਹੈ ਸਾਨੂੰ ਦਈ ਖਾਣੀ ਚਾਈਦੀ ਏ ਲੱਸੀ ਪੀਣੀ ਚਾਈਦੀ ਏ ਭਾਜੀ। ਆਪਣਾ ਨਿੰਬੂ ਪਾਣੀ ਪੀਣਾ ਚਾਈਦਾ ਹੁਣ ਜਿਵੇਂ ਗਰਮੀ ਬੜੀ ਹੈਗੀ ਸਾਨੂੰ ਹਾਈਡ੍ਰੇਟਡ ਆਸਤੇ ਨਿੰਬੂ ਪਾਣੀ ਹਾਈਡਰੇਟਿਡ ਰੈਂਣ ਆਸਤੇ ਸਾਨੂੰ ਨਿੰਬੂ ਪਾਣੀ ਪੀਣਾ ਚਾਈਦਾ ਪਾਣੀ ਪੀਣਾ ਚਾਈਦਾ ਵਧੀਆ
ਸਹੀ ਗੱਲ ਹੈ ਭਾਜੀ, ਫਾਸਟ ਫੂਡ ਤੇ ਖਾਣਾ ਨਹੀ ਚਾਹੀਦਾ। ਇੰਨੀ ਗਰਮੀ ਹੋਈ ਵੈਸੇ ਵੀ, ਮੌਸਮ ਵੀ ਬੜਾ ਗਰਮੀ ਦੈ। ਅੰਦਰ ਸਾਨੂੰ ਕੁਛ, ਮਤਲਬ ਫਾਸਟ ਫੂਡ ਖਾਣ ਨਾਲ ਦਿੱਕਤ ਆ ਜਾਏਗੀ।
ਹਾਂਜੀ ਭਾਜੀ ਉਹ ਆਪਣਾ, ਫੂਡ ਪੋਇਸਨਿੰਗ ਹੋ ਸਕਦੀ ਫਾਸਟ ਫੂਡ ਖਾ ਕੇ।
ਸਹੀ ਗੱਲ ਏ, ਭਾਜੀ।
ਕਿਉਂਕਿ ਉਹ ਡੀਪ ਫਰਾਈ ਕਰਦੇ ਨਾ ਭਾਜੀ, ਡੀਪ ਫਰਾਈ ਆਪਣਾ ਜਿਹੜਾ ਹੁੰਦਾ ਨਾ, ਉਹ ਆਪਣਾ ਅੰਦਰ
ਗਿਰਲ ਖਾ ਲਓ ਗਰਿਲਡ, ਪਰ ਉਹ ਵੀ ਕੁਆਲਿਟੀ ਇੰਨੀ ਵਧੀਆ ਨੀ ਯੂਜ ਕਰਦੇ, ਘਰ ਬਣਵਾ ਲਓ ਉਹ ਚੀਜ਼, ਭਾਜੀ।
ਹਾਂਜੀ, ਹੋਮ ਬਣਾ ਲਓ। ਪਰ ਰੈਸੋਰੈਂਟ ਵਾਲੇ ਵਧੀਆ ਕਰ ਨੇ ਭਾਜੀ, ਮੈਂ ਰੈੰਸ
ਹਾਂਜੀ, ਉਹ ਤੇ ਹਾਈਜੀਨ ਔਰ ਕਰੀਮੀ ਮੈਦਾ ਰੱਖਦੇ ਨੇ, ਫਾਈਵ ਸਟਾਰ ਰਸਟੋਂਰਟ ਹੋਨ ਜਿਹੜੇ।
ਵਆ ਵਧਆਲੇ ਰੈਸਟੋਰੈਂਟ ਹੁੰਦੇ ਨੇ ਨਾ, ਉਹ ਵਧੀਆ ਚੀਜ, ਬਸਟ ਹੈਗਾੋ ੳ ਖਾ ਲੋ।
ਹਾਂਜੀ ਹਾਂਜੀ ਉਹ ਤੇ ਕੋਈ ਨੀ, ਉਹ ਤੇ ਵਧੀਆ ਹੀ ਹੁੰਦੇ ਨੇ। ਉਹ ਤੇ ਕਲੀਨੈਸ, ਆਏ ਜੀਨ ਦਾ ਬਹੁਤ ਧਿਆਨ ਰੱਖਦੇ ਨੇ। ਸਾਨੂੰ ਵੀ ਭਾਜੀ, ਆਪਣੀ ਲਾਈਫ 'ਚ ਨਾ ਰੱਖਣਾ ਚਾਹੀਦਾ ਹੈ। ਮਤਲਬ ਹਾਈਜੀਨ ਕਲੀਨੈਸ ਦਾ, ਨਾਲੇ ਨਾ ਸਾਨੂੰ ਭਾਜੀ ਕਿੰਨਾ ਪੋਲਿਊਸ਼ਨ ਹੋ ਰਿਹਾ, ਇਸ ਟਾਈਮ ਦਿੱਲੀ 'ਚ ਤੇ ਕਾਫੀ ਜਿਆਦਾ ਹੋ ਰਿਹਾ, ਮੇਰਾ ਬੇਟਾ ਦੱਸਦਾ ਨਾ ਉੱਥੇ।
ਦਿੱਲੀ ਦਾ ਪੋਲਿਊਸ਼ਨ ਬਹੁਤ ਹੈਗਾ ਭਾਜੀ, ਉੱਥੇ ਆਪਣਾ ਕੀ ਕਹਿੰਦੇ ਨੇ, ਉਹ ਇਹ ਯਾਰ ਈ ਆਰ ਵੀ ਬੜੀ ਮੁਸ਼ਕਿਲ ਨਾਲ, ਮਤਲਬ ਉਹ ਹੁੰਦਾ ਨਾ ਜਿਵੇਂ ਲੈਦੇ ਨੇ ਅੰਦਰ ਜਿਹੜਾ ਲੰਗਸ ਹੈਗਾ ਨਾ, ਉਹਨਾਂ ਨੂੰ ਉਹ ਥੋੜਾ ਕੋਲੋਜ ਕਰਦਾ ਵਾ।
ਸਹੀ ਗੱਲ ਹੈ ਭਾਜੀ, ਪਸੂ ਪਕਸ਼ੀਆਂ ਨੂੰ ਵੀ ਇੰਨੀ ਦਿੱਕਤ ਹੋ ਰਹੀ ਹੈ। ਭਾਜੀ ਇੰਨਾ ਪੋਲਿਊਸ਼ਨ ਹੋ ਰਿਹਾ ਜਿਵੇ ਅ ਚਿਮਨੀਆਂ ਲੱਗੀਆਂ ਦੀਆਂ, ਚਿਮਨੀਆਂ ਕਿੰਨੀ ਦਿੱਕਤ ਦਿੰਦੀਆਂ, ਧੂੰਆਂ।
ਭਾਜੀ ਜਿੰਨਾ ਹੁਣ ਪੇੜ ਲਾ ਸਕੇ ਨਾ, ਉਹਨੇ ਲਾਈਏ ਆਪਾਂ
ਪੇੜ ਲਾੳ, ਪੇੜ ਸਾਨੂੰ ਇਨਾ ਕੁੱਝ ਦਿੰਦੇ ਨੇ। ਸਾਨੂੰ
ਜਵੇ ਹੁਣ ਜਿਹੜਾ ਵਾਟਰ ਲੈਵਲ ਨੀਚੇ ਜਾਏਗਾ, ਗਲੋਬਲ ਵਾਰਮਿੰਗ ਖਤਮ ਕਰਦਾ ਭਾਅਜੀ ਪੇੜ, ਪੋਿਲੋਊਸ਼ਨ ਨੂੰ ਆਪਣਾ ਕੀ ਕਹਿੰਦੇ ਨਾ, ਉਹ ਘੱਟ ਕਰੇਗਾ, ਜਿਹੜਾ ਪੇੜ ਹੈਗਾ ਆਕਸੀਜਨ ਦੇਵੇਗਾ।
ਆਕਸੀਜਨ ਦੇਗਾ, ਸਹੀ ਗੱਲੇ ਭਾਜੀ। ਭਾਜੀ, ਸਾਨੂੰ ਪੇੜ ਤੇ ਲਾਣੇ ਚਾਹੀਦੇ ਨੇ। ਮੈਂ ਇੱਕ ਐਨਜੀ ਔ ਜੁਆਇਨ ਕੀਤੀ, ਤੇ ਉਹ 'ਚੋਂ ਮੈਂ ਡੋਨੇਸ਼ਨ ਵੀ ਦੇ ਦਿੰਦਾ ਥੋੜੇ ਪੇੜ ਵੀ ਲਾਇਆ ਨਾ।
ਅੱਛਾ ਅੱਛਾ, ਬਹੁਤ ਚੰਗੀ ਗੱਲ ਹੈ ਭਾਜੀ, ਬਹੁਤ ਜ਼ਿਆਦਾ ਚੰਗੀ ਗੱਲ ਹੈ। ਸਾਡੇ ਇੱਥੇ, ਆਪਣੀ ਜਿਹੜੀ ਸੁੋਸਾਇਟੀ ਹੈਗੀ ਨਾ, ਉੱਥੇ ਹੀ ਆਪਣਾ ਪ੍ਰੋਗਰਾਮ ਚੱਲਦੇ ਨੇ, ਆਪਣਾ ਇਹ ਵਾਲੇ। ਤੇ ਉੱਥੇ ਹੀ ਕਰ ਲਈਦਾ ਆਪਾਂ।
ਅੱਛਾ, ਅੱਛਾ।
ਕਿਵੇਂ ਆਪਣੇ ਆਪ ਨੂੰ, ਬਰਬਾਦ ਕਰਨ ਤੇ ਤੁਲਿਆ।
ਬਾਜੀ ਪਿੱਛੋਂ ਆਵਾਜ਼ ਆ ਰਹੀ ਹੈ, ਕੀ ਗੱਲ ਹੋਈਏ?
ਾਭਾਜੀ ਆਪਣਾ, ਕੇ ਟੀ ਵੀ ਲਾਇਏ ਦਾ ਸੀ ਨਾ ੳ ਏ।
ਅੱਛਾ, ਅੱਛਾ। ਹਾਂਜੀ, ਭਾਜੀ ਟੀ ਵੀਸ ਨਾ ਬੰਦੇ ਨੂੰ ਮਤਲਬ ਦੇਖਣਾ ਚਾਹੀਦਾ। ਫੋਨ ਤੋਂ ਠੀਕ ਹੈ ਟੀ ਵੀ, ਫੋਨ ਤੋਂ ਵਧੀਆ ਤੇ ਬੰਦਾ
ਹਾਂਜੀ ਭਾਜੀ, ਹੁਣ ਫੋਨ ਆਪਾਂ ਇੰਨੀ ਕੋਲ ਹੋ ਕੇ ਚਲਾਉਂਦੇ ਹਾਂ। ਉਹ ਆਈ ਸਾਈਟ ਤੇ ਜ਼ਿਆਦਾ ਫਰਕ ਪਤਾ ਟੀ ਵੀ ਆਪਾਂ ਦੂਰੋਂ ਦੇਖਦੇ ਨਾ, ਥੋੜਾ ਆਈਾਸਾਈਟ ਤੋਂ ਥੋੜਾ ਘਟ ਫਰਕ ਪੈਂਦਾ।
ਸਹੀ ਗੱਲ ਹੈ ਭਾਜੀ, ਟੀ ਵੀ ਤੇ ਜੀ ਵੀ ਦੇਖ ਲੋ, ਉਹ ਵੀ ਨੀ ਵੀ ਟਾਈਮ ਟੇਬਲ ਦੇ ਹਿਸਾਬ ਨਾਲ ਦੇਖੋ, ਕਿੰਨਾ ਟਾਈਮ ਦੇਖਣਾ। ਫੋਨ ਵੀ, ਗ਼ਲਤ ਚੀਜ਼ ਨਹੀਂ ਹੈਗੀ ਭਾਜੀ। ਬੱਚਿਆਂ ਵਾਸ ਬੱਚੇ ਚੈਸ ਵੇਖਣ, ਲਰਨਿੰਗ ਸਕਿਲ ਵਧਾਉਣ ਆਪਣੀ, ਆਂ ਨੀ ਕਿ ਉਹ ਚ' ਵੀ ਮਤਲਬ ਗੇਮ ਹੀ ਖੇਲੀ ਜਾਣ, ਚੈਸ ਖੇਡਣ। ਸਕਿੱਲਸ ਵਧਾਨ, ਥੋੜ੍ਹੀ ਦੇਰ ਖੇਲਣ, ਟਾਈਮ ਟੇਬਲ ਦੇ ਹਿਸਾਬ ਨਾਲ। ਹਾਂਜੀ, ਟਾਈਮ ਟੇਬਲ ਦੇ ਹਿਸਾਬ ਨਾਲ ਕਰਨ ਹਰ ਕੰਮ।
ਹਾਂਜੀ, ਬਿਲਕੁਲ।
ਹੋਰ ਸੁਣਾਓ ਕੀ ਕਰ ਰਹੇ?
ਬਸ ਭਾਜੀ ਹੁਣੇ ਆਪਣਾ, ਕੀ ਕਹਿੰਦੇ ਨੇ ਆ ਹਨੇ ਰੋਟੀ-ਰੋਟੀ ਖਾਧੀ ਐ, ਤੇ ਹੁਣ ਆਪਣਾ ਕੰਮ-ਕੁਮ ਤੇ ਚੱਲੇਆ ਆਪਣਾ ਸਗੋ ਸਰਵੈਨ, ਤੁਸੀਂ ਧਾਡਾ ਕੰਮ ਵਦੀਆ ਚੱਲਦਾ ਬਾਬਾ ਜੀ? ਭਾ ਕੰਮ ਵਦੀਆ ਚੱਲਦਾ ਐ?
ਹਾਂਜੀ ਵਦੀਆ-ਵਦੀਆ ਰੱਬ ਦੀ ਮੇਰ ਆ, ਟਚ ਵੁਡ।
ਕੰਮ ਕੀ ਆ ਭਾਜੀ ਧਾਡਾ?
ਓਬਰਾਸ ਕੋਪਰ ਦਾ ਹੈਗਾ ਸਟੀਲ ਦਾ ਹੈਗਾ ਨਾਲ।
ਅੱਛਾ ਬਰਤਨ ਬਨਾਦੇ ਓ? ਚਲੋ ਵਦੀਆ ਚੱਲਦਾ ਵਾ ਨਾ ਕੰਮ ਓ ਜਰਾ ਮੇਰਾ ਆਪਣਾ ਕੋਈ ਕਰੀਸਦਾਰ ਹੈਗਾ ਸੀ ਓ ਪੁੱਛਦਾ ਬ ਸੀ, ਕੁਛ ਬਰਤਨ-ਬੁਰਤਨ ਬਰਾਸ ਕੋਪਰ ਦੇ
ਕੋਈ ਨੀ ਭਾਜੀ ਓਨੂੰ ਮੇਰਾ ਨੰਬਰ ਦੇ ਦੇਣਾ, ਮੇਰਾ ਨੰਬਰ ਦੇ ਹਨਾ ਮੈਂ ਮਲਬ ਅਪਨੇ ਆਪ ਓਦੇ ਨਾਲ ਗਾਲ ਕਾਰ ਲਾਂਗਾ ਜੋ ਚਾਈਦਾ ਹੋਏਗਾ।
ਕੀ ਕੈਂਦੇ ਨੇ ਆਈਟਮ ਜੋ ਬਨਾਂਦੇ ਓ ਨਾ ਓਦੀ ਫੋਟੋ ਸੈਂਡ ਕਾਰ ਦੇਨਾ। ਤੇ ਰੇਟ-ਰੂਟ ਵੀ ਪਾ ਦੇਨਾ, ਕੀ ਰੇਟ ਚੱਲਦਾ ਵਾ ਬਾਜਾਰ ਦਾ।
ਕੋਈ ਗਲ ਨੀ ਭਾਜੀ ਮੈਨੂੰ ਨੰਬਰ-ਨੂੰਬਰ ਦੇ ਦੇਨਾ ਮੈਂ ਅਪਨੇ ਆਪ ਕਾਰ ਲਾਂਗਾ।
ਹਾਂਜੀ, ਬਸ ਵਦੀਆ ਭਾਜੀ ਮੇਰ ਆ ਬਾਬੇ ਦੀ।
ਹਾਂਜੀ, ਹੋਰ ਬਸ ਕ ਮਤਲਵ ਬਈ ਬਾਈ ਐ ਮੈਂ ਤੇ ਫਲ-ਫਰੂਟ ਬੋਤ ਖਾਨਾ, ਵੈਜੀਟੇਬਲ ਜਿੰਮ ਤੋਂ ਆਨ ਤੋ ਬਾਦ ਅਪਨੀ ਡਾਇਟ ਲੈਂਨਾ ਵਾ ਨਾ ਸਈ।
ਈਂ ਵੈਜੀਟੇਬਲ ਡਾਈਟ ਹੋਏ ਅਪ
ਹਾਂਜੀ, ਦਈਂ-ਦੁਈਂ ਖਾਓ, ਲੱਸੀ-ਲੁੱਸੀ ਪੀਓ ਹਾਂਜੀ-ਹਾਂਜੀ।
ਫਰੂਟ, ਫਰੂਟ, ਮਿਕਸ ਫਰੂਟ ਖਾਓ ਜ ਵਦੀਆ ਐ ਮਲਬ
ਹਾਂਜੀ, ਬੋਅ ਵਦੀਆ, ਬੰਦਾ ਹੈਲਦੀ ਰੈਂਦੈ।
ਹਾਂਜੀ।
ਬਂਦੇ ਨੂੰ ਖਾਨੀ ਚਾਈਦੀ ਏ।
ਬੇਲਕੁਲ ਭਾਜੀ ਬੇਲਕੁਲ।
ਮੈਂ ਤੇ ਅਪਣੇ ਬੱਚੇਆਂ ਨੂੰ ਵੀ ਸਮਝਾਨਾ ਸਵੇਰੇ ਜਲਦੀ ਉਠੇਆ ਕਰੋ, ਸਈ ਮਤਲਬ ਅਪਨਾ ਮੈਨੇਜਮੈਂਟ ਕਰੋ।
ਹਾਂਜੀ ਭਾਜੀ, ਟਾਈਮ ਮੈਨੇਜਮੈਂਟ ਬੜੀ, ਬੜੀ ਓਰ ਚੰਗੀ ਚੀਜ ਹੈਗੀ ਏ ਭਾਜੀ ਜੀਨਾ ਅਗਰ ਤੂਆਨੂੰ ਟਾਈਮ ਮੈਨੇਜ ਕਰਨਾ ਆ ਗੇਆ ਨਾ, ਓਨੀ ਧਾਡੀ ਲਾਈਫ ਸੈਟ ਹੋ ਗਈ।
ਸਮੇ ਭਾਜੀ ਬੋਅ ਤੋਵੇ ਭਾਜੀ ਸਮੇਂ ਬੋਤ ਜਰੂਰੀ ਏ, ਮਤਲਬ ਸਮੇਂ ਨੀਕਲ ਗੇਆ ਫੇਰ ਕੁੱਛ ਨੀ ਕਾਰ ਸਕਦਾ ਬੰਦਾ।
ਹਾਂਜੀ ਭਾਜੀ, ਜੈਵੇਂ ਹੁਨ ਤੂਸੀ ਅਪਣਾ ਕੀ ਕੈਂਦੇ ਨੇ ਫਿਟ ਨ ਰੈਨ ਧੇਆਨ ਦੋ ਓਨਾ ਅੱਦਾ ਫੀਟ ਰਹੇਗਾ ਨਾ ਬੰਦਾ ਓਨਾ ਬਦਾ ਅ ਅਪਨਾ ਆ ਐਟਰੈਕਟਿਵ ਲਗਦੈ ਐਨਾ।
ਸਈ ਗੱਲ ਏ ਭਾਜੀ ਬੋਅ ਵਦੀਆ ਗੱਲ ਏ, ਤੇ ਤੂਸੀ ਘਾਰ ਆਣੇ ਭਾਜੀ।
ਹਾਂਜੀ, ਜਰੂਰ ਭਾਜੀ ਆਵਾਂਗੇ ਜਰੂਰ। ਤੂਸੀ ਵੀ ਆਨਾ ਭਾਜੀ ਅਪਨੀ ਫੈਮਲੀ ਲੈ ਕੇ, ਜਰਾ ਮੇਰੀ ਵਾਈ ਫੀ ਯਾਦ ਕਰਦੀ ਪੀ ਸੀ ਕੈਂਦੇ ਓ ਆਂਦੀ ਨੀ ਹੁਣ, ਨੀ ਓਨਾਂਦੀ ਵਾਈਫ ਈ ਨੀ ਆ ਭਾਬੀ ਨੀ ਆਂਦੀ।
ਕੋਈ ਗਾਲ ਨੀ, ਕੋਈ ਗਾਲ ਨੀ ਭਾਜੀ ਮੈਂ ਆਪਾਂ ਕ
ਪਾਬੀ ਨੂੰ ਨਾਲ ਲੈਕੇ ਆਨਾ ਜਰੂਰ ਭਾਜੀ।
ਹਾਂਜੀ, ਹਾਂਜੀ ਹਜੀ ਪੱਕਾ ਕੱਠੇ ਆਂਵਾ
ਹਾਂਜੀ, ਹੋਰ ਅਪਣਾ ਕੀ ਕੈਂਦੇ ਨੇ ਡੀਨਰ ਕੱਠੇ ਬਾਰ ਚੱਲਾਂਗੇ ਅਪਣਾ ਕੋਈ ਰੈਸਟੋਰੈਂਟ ਫਾਈਵ ਸਟਾਰ ਵਗੈਰਾ ਹੋਰ ਹਾਂ ਰੈਸਟੋਰੈਂਟ, ਚਲੋ ਫੇਰ ਭਾਜੀ ਮੈਂ ਕਰਨਾ ਫੇਰ ਤੂਆਨੂੰ।
ਹਾਂਜੀ, ਹੋਰ ਠੀਕ ਹੋ ਨਾ, ਬਾਕੀ ਮਿਲਨੇ ਆਂ ਠੀਕ ਏ।
ਹਾਂਜੀ-ਹਾਂਜੀ ਕੋਈ ਗਾਲ ਨੀ ਭਾਜੀ, ਬਸ ਸਬ ਵਦੀਆ, ਚੜਦੀ ਕਲਾ ਤੂਸੀ ਅਪਨਾ ਅਪਨਾ ਧੇਆਨ ਰੱਖੋ।
ਹਾਂਜੀ-ਹਾਂਜੀ ਬਸ ਜਿੰਮ-ਜੁੰਮ ਤੇ ਜਾਈਦੈ, ਸੁ ਕੱਠੇ ਈ ਕਰਨੇ ਆਂ, ਠੀਕੈ ਮੈਂ ਤੂਆਨੂੰ ਦਸ ਦਾ ਵਾਂ ਫੇਰ।
ਹਾਂਜੀ ਮੈਨੂੰ ਜਰੂਰ ਦਸਣਾ ਮੈਂ ਅਪਣਾ ਕੀ ਕੈਂਦੇਨ ਧਾਨੂ ਨਾਲ ਲੈਜੇਆ ਕਰਾਂਗਾ। ਅਸੀ ਕੱਠੇ ਜਿਮ ਕਾਰਕੇ, ਅਪਨਾ ਘਰੋਘਰੀ ਹੋ ਜਾਂਗੇ।
ਵਦੀਆ ਗਾੱਲ ਐ, ਯੋਗਾ ਵੋਗੇਰਾ ਕਰਨਾ ਵੀ ਚਾਈਦਾ ਵੈਸੇ ਵੀ।
ਹਾਂਜੀ ਭਾਜੀ ਅਪਨਾ ਬੋਡੀ ਨੂੰ ਸਿਠ ਰੈਨ ਕਰਨੈ ਪੈਨਾ, ਭਾਜੀ।
ਹਾਂਜੀ, ਆਪਨੇ ਆਸਤੇ ਈ ਕਰਨੈ ਬੰਦੇ ਨੇ।
ਹਾਂਜੀ, ਭਾਜੀ ਅਗਰ ਤੂਆਨੂੰ ਫਿਟ ਰੈਨੈ ਅਪਨਾ, ਹਾਂਜੀ ਚਲੋ ਓਕੇ।